ਹਾਂ
ਹੈਲੋ, ਹਾਂਜੀ।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
ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਐ ਤੁਹਾਡੇ ਜੀ?
ਹਾਂਜੀ, ਵਧੀਆ ਅਸੀ ਵੀ, ਤੁਸੀਂ ਸੁਣਾਓ?
ਹਾਂਜੀ, ਵਧੀਆ ਤੁਸੀਂ ਸੁਣਾਓ, ਠੀਕ ਓ? ਹਏ ਬੜੇ ਹਾਂ ਜੀ। ਅੱਜ ਬੜੇ ਦਿਨ, ਬਾਦ ਕੋਲ ਕੀਤੀ ਤੁਸੀਂ ਅੱਜ?
ਬਸ ਕੁੱਛ ਨੀ, ਬਸ ਬਿਜੀ ਸੀ। ਗਈ ਹੋਈ ਸੀ। ਮੈਂ ਬਾਰ ਕਿਧਰੇ, ਗਈ ਹੋਈ ਸੀ।
ਅੱਛਾ, ਭਾਜੀ ਨਾਲ, ਭਾਜੀ ਨਾਲ, ਘੁੰਮਣ ਗਏ ਹੋ ਤੁਸੀ ਹੈਂ।
ਹਾਂਜੀ-ਹਾਂਜੀ, ਘੁੰਮਣ ਗਏ ਹੋਏ ਸੀ। ਬੱਸ ਹੁਣ ਛੁੱਟੀਆਂ ਖਤਮ ਹੋ ਗਈਆਂ। ਬੱਚਿਆਂ ਦੀ ਤੇ, ਵਾਪਿਸ ਆ ਗਏ ਆ। ਸਕੂਲ ਖੁੱਲ ਗਏ ਨੇ ਹੁਣ।
ਹਾਂਜੀ-ਹਾਂਜੀ ਆ ਤਾਂ ਸਕੂਲ ਓਪਨ ਹੋਵੇ ਸਾਰੇ ਬੱਚਿਆਂ ਦੇ। ਹਾਂਜੀ-ਹਾਂਜੀ, ਹੋਰ ਸੁਣਾਓ? ਭਾਜੀ ਠੀਕ ਨੇ ਘਰ ਪਰਿਵਾਰ ਸਭ ਠੀਕ ਨੇ।
ਹਾਂਜੀ-ਹਾਂਜੀ, ਸਭ ਠੀਕ ਬਸ ਓਹੀ ਫਿਰ ਬਿਜੀ ਸ਼ਡਿਊਲ ਪਹਿਲੇ ਵਾਕਨ ਹੋ ਗਿਆ, ਜਿਵੇਂ ਪਹਿਲੇ ਦਾ ਸੀ। ਸਿਸਟਮ ਫੇਰ, ਸ਼ੁਰੂ ਹੋ ਗਿਆ ਐ।
ਹਾਂ ਆ ਤਾਂ ਹੈ, ਬੱਚਿਆਂ ਨੂੰ ਸਕੂਲ ਖੁੱਲ੍ਹਗੇ ਨਾ ਤੇ ਸਕੂਲ ਵਿੱਚ ਆਪਣਾ ਸ਼ੱਡਊਲ ਚੇਂਜ ਹੋ ਗਿਆ, ਬੱਚਿਆਂ ਦਾ ਬੱਚਿਆਂ ਕਰਕੇ ਨਾ। ਛੁੱਟੀਆਂ ਸੀ ਬੱਚਿਆਂ ਦੀ ਤੇ ਸ਼ਡਿਊਲ ਚੇਂਜ ਸੀ, ਹੁਣ ਸਕੂਲ ਖੁਲ੍ਹ ਗੇ ਨੇ।
ਹਾਂ, ਓ ਹੁਣ ਸਾਰਾ ਸਿਸਟਮ ਫੇਰ ਪਹਿਲੇ ਵਕਨ ਸਈ ਹੋਜੇਗਾ, ਨਾ ਪਹਿਲੇ ਸਾਰਾ ਖ਼ਰਾਬ ਹੋਇਆ ਵਾ ਸੀ ਲੇਟ ਉੱਠਣਾ ਲੇਟ ਖਾਣਾ ਹੁਣ ਓਈ ਸਮੇਂ ਤੇ ਉੱਠਣੇ ਆ ਸਮੇਂ ਤੇ ਉੱਠਣਾ ਪੈਂਦਾ, ਬੱਚਿਆਂ ਨੂੰ ਸਕੂਲ ਭੇਜਣਾ ਬਸ ਆ ਜਾਂਦੀ ਏ।
ਕੀ-ਕੀ ਟਾਈਮ ਥੋਡੇ ਸਕੂਲ ਬੱਚਿਆਂ ਦਾ?
ਹਾਂਜੀ ਐ ਸਾਡੇ ਤੇ ਸਾਢੇ ਸੱਤ ਵਜੇ ਦਾ ਏ। ਹਾਂ, ਸਾਢੇ ਛੇ ਵਜੇ ਬੱਸ ਆ ਜਾਂਦੀ ਏ ਬੱਚਿਆਂ ਦੀ।
ਹੂੰ ਐ ਤਾਂ ਹੈ।
ਹਾਂ ਬੱਸ ਵਾਲੇ ਫੇਰ ਜਲਦੀ ਤਿਆਰ ਕਰਨਾ ਪੈਂਦਾ ਨਾ, ਜਲਦੀ ਆ ਜਾਂਦੀ ਐ ਨਾ ਬੱਸ।
ਸਕੂਲ ਦੂਰ ਹੋਣਾ ਨਾ ਬੱਚਿਆਂ ਦਾ।
ਹਾਂਜੀ ਦੂਰ ਹੈਗਾ, ਸਕੂਲ ਫਿਰ ਬੱਸ ਤੇ ਟੈਮ ਤੇ ਆ ਜਾਏਗੀ, ਬੱਸ ਤੇ ਵੇਟ ਨੀ ਕਰਦੀ ਨਾ।
ਹਾਂਜੀ ਐ ਤਾਂ ਹੈ
ਟਾਈਮ ਨਾਲ ਈ ਬੱਚਿਆਂ ਨੂੰ ਤਿਆਰ ਕਰਨਾ ਪੈਂਦੈ ਫਿਰ। ਅੱਛਾ-ਅੱਛਾ, ਹਾਂ।
ਮੈਂ ਤੇ ਆਪ ਛੱਡ ਹਾਂਜੀ, ਮੈਂ ਤੇ ਆਪ
ਹਾਂ, ਹਾਂਜੀ ਐਕਟਿਵਾ ਤੇ ਫੇਰ ਇਕ ਜਾਨੇ ਮੈਂ ਦੋ ਬੱਚਿਆਂ ਨੂੰ ਬਿਠਾ ਨੀ ਸਕਦੀ ਨਾ ਫੇਰ ਥੋੜਾ ਰਿਸਕ ਗਿਰਨ ਦਾ ਇਕ ਬੱਚੇ ਨੂੰ ਤਾਂ ਮੈ ਬਿਠਾ ਕੇ ਲੈ ਜਾਗੀ
ਕਿਸੇ ਵੇਲੇ ਵਡੇ ਦੀ ਛੁਟੀ ਹੁਦੀ ਹੈ, ਛੋਟੇ ਦੀ ਜਿਵੇ ਤੇ ਫਿਰ ਇਕ ਜਾਣੇ ਨੇ ਜਾਣਾ ਹੁਦਾ ਤੇ ਕਿਸੇ ਵੇਲੇ ਬੱਸ ਨੀ ਆਉਦੀ ਤੇ ਫੇਰ ਮੈ ਲੈ ਜਾਨੀ ਹਾਂ ਤੇ ਦੋ ਜਨ ਦੋ ਨੂੰ ਲਿਜਾਣਾ ਥੋੜਾ ਰਿਸਕ ਹੀ ਲੱਗਦਾ ਮੈਨੂੰ ਤਾਂ ਕਰਕੇ ਤੇ ਇਹਦੇ ਪਾਪਾ ਭਾ ਹੁਣ ਫੇਰ ਉਹ ਤੇ ਛੋੜ ਆਉਦੇ ਨੇ ਕਾਰ ਵਿਚ ਪਰ ਉਹ ਰੋਜ਼ ਹਾਂ ਰੋਜ਼ ਨਹੀ ਨਾ ਜਾ ਪਾਉਦੇ ਉਹ
ਹੂੰ ਇਹ ਤਾਂ ਹੈ, ਹਾਂ ਕਿਸੇ ਵੇਲੇ ਬੰਦੇ ਨੂੰ ਕਮ ਹੀ ਪੈ ਜਾਦਾ ਕਿਸੇ ਵੇਲੇ ਨਾ ਸਭ ਸਭ ਦੇਖਣਾ ਪੈਂਦਾ ਹੈ।
ਹੁਣ ਦੇਖਣੀ ਆ, ਮੈ ਵੀ ਸੁ ਕਹਿ ਰਹੀ ਹਾਂ ਮੈਨੂੰ ਵੀ ਕਾਰ ਸਿਖਾ ਦੋ ਸੁੱਖ ਹੋ ਜਾਏਗਾ, ਮੈ ਵੀ ਬੱਚਿਆਂ ਨੂੰ ਕਿਧਰੇ ਲੈ ਜਾ ਕਰਾਗੇ ਹਾਂ ਉਹੀ ਨਾ ਅਜ-ਕਲ ਤਾਂ ਸਭ ਕੁਛ ਹੋਣਾ ਚਾਹੀਦਾ ਸਭ ਚਲਾ ਰਹੀਆਂ ਨੇ, ਅੱਜ-ਕੱਲ੍ਹ ਕੁੜੀਆਂ ਮੁੰਡੇ ਸਭ ਚਲਾ ਰਹੇ ਨੇ ਕਾਰਾ ਵੀ ਚਲਾ ਰਹੇ ਨੇ ਸੁੱਖ ਹੋ ਜਾਦਾ, ਹੋਰ ਕੀ ਫੇਰ ਐਵੇ ਬੰਦਾ ਹਾਂ ਡਿਪੈਂਡ ਰਹਿਦਾ ਜਿਵੇ ਆਦਮੀਆਂ ਤੇ ਕਿਧਰੇ ਲੈ ਕੇ ਜਾਣ ਤੇ ਜਾਵਾਗੇ।
ਹਾਜੀ ਔ ਤਾਂ ਹੈ।
ਖੁਦ ਆਦੀ ਹੋਏ ਤੇ, ਕਿਸੇ ਵੇਲੇ ਐਮਰਜੈਂਸੀ ਚ ਬੰਦਾ ਆਪ ਹੀ ਚਲਾ ਜਾਦਾ ਹੈ। ਹਾਂ ਹੋਰ ਤੁਹਾਡੇ ਪਾਸੇ ਹੋਏਗਾ ਕੋਈ ਕਾਰ ਸੀ ਖਾਣ ਵਾਲਾ ਤੇ ਦਸਣਾ
ਹੱਜੀ ਕੋਈ ਨਹੀ ਦਸਾਗਾ ਮੈ ਕੋਈ ਨੀ
ਸਕੂਲ ਹਾਂਜੀ ਕਈ ਸਕੂਲ ਹੁੰਦੇ ਨਾ ਕਾਰ ਵਾਲੇ ਟ੍ਰੇਨਿੰਗ ਵਾਲੇ ਹੁਦੇ ਨੇ ਸਾਡੇ ਇਧਰ ਵੀ ਹੈ, ਉਹ ਫੀਸ ਬੜੀ ਜ਼ਿਆਦਾ ਲੈ ਰਹੇ ਨੇ
ਅੱਛਾ-ਅੱਛਾ, ਅਹ ਤੁਹਾਡੇ ਕੋਲ ਸੋਡੇ ਕਿਨੇ ਹੈਗੇ ਨੇ
ਇਥੇ ਤੇ ਸਾਡੇ ਲੈ ਰਹੇ ਨੇ ਛੇ ਸੱਤ ਹਜ਼ਾਰ ਲੈ ਰਹੇ ਨੇ
ਇਥੇ, ਸਾਡੇ ਇੱਥੇ, ਸਾਡੇ ਇੱਥੇ ਸਹੀ ਏ, ਨਾ ਸ਼ਾਦ ਸਾਡੇ ਇੱਥੇ ਸ਼ਰਟ ਦੇ ਤਾਂ, ਪੰਜ-ਹਜ਼ਾਰ ਦੇ ਕਰੀਬ ਸ਼ਾਇਦ ਹੈਗੇ
ਹਾਂ, ਇਹਨਾਂ ਤੇ ਚਲੋ ਠੀਕ ਏ, ਘੱਟ ਕਰਾਣੇ ਹੋਣ ਤੇ ਕਰਾ ਵੀ ਸਕਦਾ ਕੋਈ ਜਿਵੇਂ, ਬਾਰਗੇਨਿਂਗ। ਇੱਧਰ ਤੇ ਬਿਲਕੁਲ ਘੱਟ ਨੀ ਲੈ ਰਹੇ, ਬਿਲਕੁਲ ਹੀ ਸੱਤ-ਹਜ਼ਾਰ ਮੰਗ ਰਹੇ ਨੇ, ਔਰ ਕੈਰੀਆਂ ਵੀ ਚਲੋ ਕੁਛ ਕ ਅਹ ਕਰਦੋ, ਰਿਆਇਤ ਤੇ ਨਹੀ ਕਰ ਰਹੇ ਹੈਗੇ, ਤੇ ਫੇਰ, ਮੈਂ ਕਿਹਾ ਚਲੋ ਪੁਛਾਂਗੀ ਵੀਰ ਜੀ ਨੂੰ, ਤੁਹਾਡੇ ਪਾਸੇ ਕੋਈ ਹੈ? ਕਾਰ ਸਿਖਾਨ।
ਓਹੋ, ਓ ਤੇ ਹੈ, ਮੈ ਵੀ ਇਥੇ ਸਿਖੀ ਸੀ ਨਾ ਗੱਡੀ।
ਅਛਾ।
ਹਾਂਜੀ-ਹਾਂਜੀ, ਕੋਈ ਨਹੀਂ, ਹਾਂਜੀ-ਹਾਂਜੀ ਤੁਸੀ ਸੇਫ ਕਰਲੋ ਗੱਡੀ।
ਅੱਛਾ-ਅੱਛਾ।
ਹਾਂਜੀ-ਹਾਂਜੀ, ਸਾਰੇ ਇੰਨਸਟਰਕਸ਼ਨ ਸਾਰੇ ਸਹੀ ਦੱਸਦੇ ਨਾ ਫਿਰ। ਕਈ ਹੁੰਦੇ ਨਾ ਕਈ, ਆਪਨਾ ਸਿਖਾਂਦੇ ਨੇ ਮਗਰੋ ਲਾਉਂਦੇ ਨੇ, ਹਾਂ ਬਈ, ਸਹੀ ਚਲ ਰਹੀ।
ਹਾਂ, ਨਹੀ, ਸਾਰੇ ਮਤਲਬ ਛੋਟੇ-ਛੋਟੇ ਪੁਆਇੰਟਸ ਵੀ ਦਸਣ ਤੇ ਦਸਦੇ
ਸਾਰੇ ਪੁਆੰਈਟ ਦਸਦੇਨ ਨਾ ਸਾਰੇ।
ਹਾਂ।
ਸਭ ਕੁਝ ਦੱਸਦੇਨ ਨਾ, ਇਸ ਬਾਰੇ ਹਾਂਜੀ-ਹਾਂਜੀ-ਹਾਂਜੀ
ਜ ਸਿਖਾਣ ਨੂੰ ਤੇ ਸਿਖਾਦੇਨ, ਆਦਮੀ ਵੀ ਆਪਣੇ ਘਰ ਦੇ ਪਰ, ਉਹ ਜੋ ਚੀਜਾਂ ਅਂ ਉਹ ਸਿਖਾਂਦੇ ਆ ਨਾ, ਜੋ ਟ੍ਰੇਨਿੰਗ ਦੇਣ ਵਾਲੇ ਹੁੰਦੇ ਆ, ਉਹ ਚੀਜਾਂ ਨਹੀ ਦੱਸ ਸਕਦਾ ਬੰਦਾ। ਬੰਦਾ ਨਹੀਂ ਦੱਸ ਸਕਦਾ, ਉਹ ਤੇ ਬਾਰੀਕੀਆਂ ਦੱਸ ਦਿੰਦੇ ਨੇ, ਛੋਟੀ-ਛੋਟੀੇ ਕੀ ਬਾਰੇ ਕੀ, ਦੱਸ ਦਿੰਦੇ ਨੇ। ਆਮ ਬੰਦਾ ਨੀ ਉਹ ਦੱਸ ਸਕਦਾ, ਤਾਂ ਕਰਕੇ ਮੈਂ ਕਹਿ ਰਹੀ ਹਾਂ ਵੀ ਚਲੋ ਉੱਥੋਂ ਹੀ ਸਿੱਖ ਲੈਂਨੀ ਆਂ, ਥੋੜਾ ਚਲੋ ਪੈਸੇ ਲੱਗਣਗੇ ਜ਼ਰੂਰ। ਪਰ, ਅੱਛੀ ਤਰ੍ਹਾਂ ਆ ਜਾਏਗੀ।
ਨਹੀਂ, ਮੈਂ ਤੁਹਾਨੂੰ ਕੱਲ ਪਤਾ ਕਰਕੇ ਦੱਸ ਦਾਂਗਾ ਕੋਈ ਗੱਲ ਨੀ, ਇਸ ਬਾਰੇ ਨਾ, ਭਾਜੀ ਨੂੰ ਫੋਨ ਕਰਦਾ, ਹਾਂਜੀ-ਹਾਂਜੀ।
ਹਾਂ, ਪਤਾ ਕਰਕੇ ਨਾ ਦੱਸ ਦੇਣਾ ਬਈ, ਥੋੜ੍ਹੀ ਘੱਟ ਕਰਵਾਕੇ। ਤੇ ਫਿਰ, ਮੈਂ ਫੇਰ ਸਿੱਖਲਾਂਗੀ। ਹੋਰ ਸੁਣਾਓ?
ਬਹੁ ਵਧੀਆ, ਮੈਂ ਵੀ ਬੱਚਿਆਂ ਨੂੰ ਲੈਕੇ ਆਇਆ ਸੀ ਹਾਂ, ਉਹ ਗਏ ਸੀ ਨਾਨੀ ਘਰ ਗਏ ਸੀ ਬੱਚੇ।
ਅੱਛਾ-ਅੱਛਾ ਆ ਗਏ ਨੇ।
ਹਾਂਜੀ, ਐ ਸੀ ਲੈਗੇ ਵਾਪਸੀ।
ਅੱਛਾ-ਅੱਛਾ, ਹੋਰ, ਜਿੰਨੇ ਦਿਨ ਮਰਜੀ ਲਾਲੋ ਘਰ ਹੀ ਵਾਪਿਸ ਆਨਾ ਏ।
ਹਾਂ, ਓਹ ਛੋਟੀ ਕੁੜੀ ਰੋਂਦੀ ਪਈਏ, ਬਈ ਮੇਰਾ ਦਿਲ ਨੀ ਲੱਗ ਰਿਹਾ ਇੱਥੇ। ਮੈਂ, ਨਾਨੀ ਘਰ ਜਾਣਾ ਦੁਬਾਰਾ।
ਅੱਛਾ-ਅੱਛਾ।
ਉਹਨਾਂ ਨਾ, ਉਹਨਾਂ ਨਾ ਸਕੂਲ ਖੁੱਲ ਗਏ ਨੇ। ਹੁਨ ਕੱਲ ਵੀ ਕਹਿ ਰਹੇ ਆ, ਅਸੀਂ, ਅਸੀਂ ਸਕੂਲ ਨੀ ਜਾਣਾ, ਅਸੀਂ ਪਰਸੋਂ ਜਾਣਾ ਸਕੂਲ।
ਅੱਛਾ-ਅੱਛਾ, ਇੱਕ ਛੁੱਟੀ ਕਰਲੇ, ਹਜੇ ਛੁੱਟੀਆਂ ਨਾਲ ਮਨ ਨੀ ਭਰਿਆ।
ਹਾ, ਸਹੀ ਗੱਲ ਏ, ਐਵੀ ਹੈ।
ਹਜੇ ਮਨ ਨੀ ਭਰਿਆ, ਮਹੀਨੇ ਦੀ ਛੁੱਟੀ'ਚ। ਹਜੇ ਹੋਰ ਛੁੱਟੀ ਕਰਨੀ ਏ, ਹਾਂ ਵੈਸੇ ਸ਼ੁਰੂ-ਸ਼ੁਰੂ'ਚ ਬੱਚੇ ਘੱਟ ਹੀ ਆਂਦੇ ਨੇ।
ਹਾਂਜੀ!
ਬੱਚੇ ਮੈਂ ਕਿਹਾ, ਸ਼ੁਰੂ-ਸ਼ੁਰੂ'ਚ ਸਕੂਲ'ਚ ਘੱਟ ਹੀ ਆਂਦੇ ਨੇ। ਕਿਉਂ ਬਾਹਰ ਗਏ ਹੁੰਦੇ ਨੇ ਬੱਚੇ, ਹਾਂ। ਘੱਟ ਹੀ ਆਂਦੇ ਨੇ, ਹਾਂਜੀ, ਹੋਰ ਸੁਣਾਓ? ਹਾਂਜੀ, ਡਿਨਰ ਬਸ ਹੁਣੇ ਬਸ ਰੇਡੀ ਕੀਤਾ, ਹੁਣ ਬਸ ਖਾਵਾਂਗੇ ਈ, ਠਹਿਰ ਬਸ, ਮੈਂ ਕਿਹਾ ਚਲੋ, ਕੌਲ ਕਰ ਲੈਨੀ ਆਂ, ਹਾਂਜੀ। ਨਹੀਂ, ਆਜ ਚ ਨਹੀਂ ਅੱਜ ਚਿਕਨ ਟਿੱਕਾ ਨੀ ਬਨਾਇਆ ਸੀ, ਅੱਜ ਉਹ ਬਨਾਇਆ ਸੀ ਅ ਬੇਟੇ ਨੇ ਈ ਬਨਾਇਆ ਸੀ, ਚਿਕਨ ਵੀ ਬਨਾਇਆ ਸੀ, ਨੋਰਮਲ ਜੇਹੜਾ ਬਨਦੇ
ਅੱਛਾ ਸਿੰਪਲ ਗ੍ਰੇਵੀ ਵਾਲਾ
ਬਟਰ ਚਿਕਨ ਜੇਹੜਾ ਨੋਰਮਲ ਬਨਦੇ, ਉਹੀ ਬਨਾਇਆ ਸੀ ਅਜ ਚਿਕਨ ਟਿੱਕਾ ਬਨਾ ਲਈ ਦੇ ਕਿਸੇ ਵੇਲੇ ਬਦਲ ਬਦਲ ਕੇ ਬਨਾ ਲੈਂਨੇ ਆ, ਚੇਂਜ ਕਰ ਕਰ ਕੇ
ਪਿਛਲੀ ਵਾਰੀ ਟਿੱਕਾ ਬਨਾ ਲਿਆ ਸੀ ਚਿਕਨ ਟਿੱਕਾ, ਐਤਕੀ ਐਤਕੀ ਗਰੇਵੀ ਵਾਲਾ ਉਹ ਬਣਾ ਲਿਆ, ਰੋਟੀ ਨਾਲ ਖਾਣ ਵਾਸਤੇ, ਦੁਪਹਿਰੇ ਹਾਂ, ਹੁਨ ਤੇ ਮੈਂ ਰਾਈਸ ਬਨਾਏ ਨੇ, ਪੁਲਾਓ ਬਨਾਇਆ ਹੈ ਉਹ ਪਾ ਕੇ ਸਬਜ਼ੀ, ਸਬ ਸਬਜ਼ੀਆਂ ਸੁਬਜੀਆਂ ਪਾ ਹਾਂਜੀ ਅਹ ਸਬਜ਼ੀਆਂ ਪਾ ਕੇ ਕੇ ਸਾਰੀਆਂ ਸੋਇਆਬੀਨ ਵਗੈਰਾ
ਅੱਛਾ ਅੱਛਾ, ਉਹ ਫਰਾਈਡ ਰਾਈਸ
ਹਾਂਜੀ, ਸੋਇਆਬੀਨ ਦੀ ਵੜੀ ਪਾ ਕੇ, ਆਲੂ ਪਾ ਕੇ ਸ਼ਿਮਲਾ ਮਿਰਚ, ਟਮਾਟਰ, ਪਿਆਜ
ਆਪ ਫਰਾਈਡ ਰਾਈਸ ਬਣਾ ਆਜ
ਹਾਂਜੀ ਹਾਂਜੀ, ਰਾਈਸ ਬਣਾਏ ਸੀ ਪੁਲਾਵ, ਅੱਛਾ ਲੱਗਦੇ ਨਾਲ ਦਾਹੀਂ, ਦਹੀਂ ਹੋ ਜਾਂਦੀ ਏ ਨਾ, ਫੇਰ ਅੱਛਾ ਲੱਗਦਾ ਖਾਣ ਚ
ਤੁਸੀਂ ਕੀਵੇ ਬਣਾਉਂਦੇ ਹੋ ਫਰਾਈਡ ਰਾਈਸ? ਕੀਵੇ ਬਣਾਦੇ ੳ ਤੁਸੀਂ
ਅਸੀਂ ਫਰਾਈਡ ਰਾਈਸ ਤੇ ਫਿਰ ਉਹ ਪਹਿਲੇ ਬੋਇਲ ਕਰਨੇ ਪੈਂਦੇ ਆ ਨਾ ਰਾਈਸ
ਰਾਈਸ ਨੂੰ ਬੋਇਲ ਕਰਨੇ ਪੈਂਦੇ ਨੇ
ਹਾਂਜੀ, ਪਹਿਲੇ ਰਾਈਸ ਬੋਇਲ ਕਰ ਲਓ ਪਲੇਨ, ਤੁਸੀਂ ਜੀਰਾ ਪਾਨੇ ਜੀਰਾ, ਜੀਰਾ ਰਾਈਸ ਬਨਾ ਲੋ ਪਹਿਲੇ ਪਲੇਨ ਰਾਈਸ ਬਨਾ ਲੋ ਫੇਰ ਤੁਸੀਂ ਸਾਰੀ ਸਬਜ਼ੀਆਂ ਚੋਪ ਕਰ ਲੋ ਜਿਵੇਂ ਹੋ ਗਈ, ਜਿਵੇਂ ਗਾਜਰ ਹੋ ਗਈ, ਸ਼ਿਮਲਾ ਮਿਰਚ ਹੋ ਗਈ ਸੋਇਆਬੀਨ ਦੀ ਵੜੀ ਪਾ ਲੋ ਤੁਸੀਂ ਪਿਆਜ਼ ਟਮਾਟਰ, ਹਰੀ ਮਿਰਚ, ਜਿੰਨੀ ਵੀ ਤਾਹਨੂੰ ਸਬਜ਼ੀ ਆ
ਮੈਂ ਇਕ ਦੋ ਵਾਰੀ ਖਾਧੇ ਸੀ ਅਪਨਾ ਖਾਧੇ ਸੀ ਹੋਟਲ ਖਾਧੇ ਸੀ ਗੇ। ਟੇਸਟੀ ਟੇਸਟੀ ਲੱਗੀ ਮੈਂ ਚੱਲ ਘਰ ਬਣਾ ਕੇ ਦੇਖਾਂਗੇ ਦਿ ਕਿਦਾਂ ਬੰਦੇ ਨੇ ਤੇ ਮੈਂ ਰੈਸਪੀ ਦੇਖ ਰਿ ਸੀ ਯੂਟਊਬ ਤੇ
ਸਾਡੇ ਨਾ ਕਈ ਵਾਰੀ ਪਲੇਨ ਰਾਈਸ ਬਚ ਜਾਂਦੇ ਆ ਨਾ, ਜਿਵੇਂ ਰਾਜਮਾਂ ਚਾਵਲ ਬਨਾਏ ਨੇ ਅਸੀਂ ਚਾਵਲ ਬਾਚ ਜਾਂਦੇ ਨੇ, ਫਿਰ ਅਸੀਂ ੳਹਨੂੰ ਹਾਂਜੀ, ਫੇਰ ਅਸੀਂ ਉਹ ਤਾਂ ਫਰਾਈਡ ਰਾਈਸ ਖਾਂਨੇ ਆ
ਅੱਛਾ, ਅੱਛ, ਅੱਛਾ, ਆ ਤੇ ਹੈ, ਫਿਰ ਖਾਦੇ ਜਾਂਦੇ ਨਾ
ਚਾਵਲ ਬਚ ਜਾਂਦੇ ਐ, ਉਹ ਫੇਰ ਖਾ ਖਾਨੇ ਫੈਕਨ ਨਾਲੋਂ ਅੱਛਾ, ਫੇਰ ਅਸੀਂ ਫਰਾਈਡ ਰਾਈਸ ਬਣਾ ਲੈਂਨੇ ਆ
ਹਾਂਜੀ ਹਾਂਜੀ ਹਾਂਜੀ, ਇਹ ਤਾਂ ਹੇ, ਹਾਂ ਨਾਲੇ ਵੇਸਟ ਨਾਲੇ ਵੇਸਟ ਵੀ ਨੀ ਜਾਂਦੇ ਨਾ ਫਿਰ ਐ
ਵੇਸਟ ਨੀ ਜਾਂਦੇ ਤੁਸੀਂ ਸੋਸ ਵਾਲੇ ਤੁਸੀਂ ਚਾਹੇ ੳ ਮਨਚੂਰੀਅਨ ਵਾਲੇ ਬਨਾ ਲੋ, ਸੋਸਿਸ ਵਾਲੇ ਬਨਾ ਲੋ, ਸੋਇਆ ਸੋਸ ਵਗੈਰਾ ਪਾ ਕੇ ਉਹ ਵਾਲੇ, ਹਾਂਜੀ ਉਹ ਵਾਲੇ ਸੋ ਰਾਈਸ ਤੇ ਬੱਚੇ ਬੜੇ ਖੁਸ਼ ਹੋ ਕੇ ਖਾ ਲੈਂਦੇ ਨੇ, ਕਿਉਂਕਿ ਮਨਚੂਰੀਅਨ ਦਾ ਟੇਸਟ ਆਂਦੇ ਨਾ ਉਹਦੇ ਚ
ੳ ਕਿਵੇ ਬਨਦੇ ਨੇ? ਉਹ ਏਦਾ ਬਂਦੇ ਨੇ
ਹਾਂਜੀ, ਉਹ ਵੀ ਨਾ, ਤੁਸੀਂ ਸਬਜ਼ੀਆਂ ਤੇ ਐਵੇਂ ਹੀ ਪੈਨੀਆਂ ਨੇ ਜਿਵੇਂ ਮਨਚੂਰੀਅਨ ਦੀਆਂ ਜਿਹੜੀਆਂ ਸਬਜ਼ੀਆਂ ਪੈਂਦੀਆਂ ਨੇ, ਉਹਦੇ ਚ ਸੋਸਿਸ ਤਿੰਨੋ ਸੋਸਿਸ ਪਾਲੋ, ਥੋੜਾ ਜਿਹਾ ਸਿਰਕਾ, ਸੋਇਆ ਸੋਸ ਟਮੈਟੋ ਸੋਸ ਔਰ ਚਿੱਲੀ ਸੋਸ ਤੇ ਉਹਦਾ ਤੁਸੀਂ ਲਗਾ ਲੋ ਸਬਜ਼ੀਆਂ ਦੇ ਨਾਲ ਤੜਕਾ
ਭੱਲੇ ਤਾਂ ਸੁੱਕੇ ਹੀ ਹੈ ਨਾ ਗਰੇੇਵੀ ਨਹੀਂ ਮਿਲਦੀ ਰਾਣੀ
ਨਹੀਂ ਨਹੀਂ ਗ੍ਰੇਵੀ ਨਹੀਂ ਬਣਦੀ ਉਹ ਤੁਹਾਨੂੰ ਮਨਚੂਰੀਅਨ ਵਾਲੇ ਟੇਸਟ ਆਏਗਾ ਰਾਈਸ ਵਿੱਚ ਵੀ ਮੇਰੇ ਬੱਚੇ ਉਹ ਬੜੇ ਖੁਸ਼ ਹੋ ਕੇ ਖਾਂਦੇ ਆ ਚੌਲ ਪਚ ਜਾਂਦੇ ਆ ਨਾ ਫਿਰ ਮੈਂ ਉਹ ਬਣਾ ਦਿੰਦੀ ਹਾਂ ਬੱਚਿਆਂ ਨੂੰ ਫਿਰ ਖਾ ਲੈਂਦੇ ਨੇ ਚੌਲ ਹਾਂ
ਘਰ ਬੁਲਾ ਕੇ ਦੇਖਾਂਗੇ
ਹਾਂ ਹਾਂ ਬੜੇ ਟੇਸਟੀ ਬਣਦੇ ਆ ਬਣਾ ਕੇ ਦੇਖ
ਹਾਂਜੀ ਹਾਂਜੀ ਹਾਂਜੀ ਹੋਰ ਭਾਜੀ ਕੀ ਕਰਦੇ ਪਏ ਨੇ
ਬਸ ਉਹ ਵੀ ਹੁਣ ਡਿਨਰ ਕੀਤਾ ਉਹਨਾਂ ਨੇ ਹੁਣ ਸੈਰ ਕਰਨ ਗਏ ਨਹੀਂ ਤਾਂ ਦੋ ਚੱਕਰ ਲਗਾ ਲੈਣਗੇ ਗਲੀ ਦੇ ਬੱਸ ਹਾਂ ਰੋਟੀ ਹਜ਼ਮ ਹੋਏ ਹਾਂਜੀ ਜੀ ਮਹਾਂਨ ਜੀ ਥੋੜੀ ਦੇਰ ਜਾਂਦੇ ਨੇ ਅੱਧਾ ਕੁ ਘੰਟਾ ਲਾ ਕੇ ਆਉਂਦੇ ਨੇ ਫਿਰ ਕਿਸੇ ਵੇਲੇ ਮਿਸ ਵੀ ਹੋ ਜਾਂਦਾ ਹੈ। ਕੰਮ ਜਿਆਦਾ ਹੋਇਆ ਜਿਵੇਂ ਕੋਈ ਬਿਜਨਸ ਦਾ ਤੇ ਫਿਰ ਕਿਸੇ ਵੇਲੇ ਮਿਸ ਵੀ ਹੋ ਜਾਂਦਾ ਰੈਗੂਲਰ ਨਹੀਂ ਜਾ ਪਾਉਂਦੇ ਮਤਲਬ
ਆਹ ਤੇ ਰੈਗੂਲਰ ਨੀ ਜਾਦਾ ਨਾ ਕੋਈ ਨਾ ਕੋਈ ਕੰਮ ਪੈ ਜਾਂਦਾ ਹੈ
ਹਾਂਜੀ ਹਾਂਜੀ ਇਹ ਤੇ ਹੈ ਬਿਜਨਸ ਵਾਲੇ ਰੈਗੂਲਰ ਨਹੀਂ ਕਰ ਸਕਦੇ ਪਰ ਰੋਟੀ ਰੋਟੀ ਖਾ ਕੇ ਸੈਰ ਸੂਰ ਤੇ ਕਰ ਲੈਂਦੇ ਨੇ
ਹਾਂਜੀ ਹਾਂਜੀ ਚਲੋ ਆਪਣਾ ਭਾਜੀ ਨਾਲ ਗੱਲ ਕਰਾਨਾ ਮੇਰੀ
ਠੀਕ ਹੈ ਜੀ ਠੀਕ ਹੈ ਜੀ ਮੈਂ ਕਰਾਵਾਂਗੀ ਗੱਲ ਤੁਹਾਡੇ ਨਾਲ ਹੋਰ ਠੀਕ ਸਭ ਚਲੋ ਜੀ ਠੀਕ ਹੈ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ